ਹੈਲੋ,
ਕੱਲ੍ਹ ਵੀ ਇਹਨਾਂ ਨੇ ਦੱਸਿਆ ਹੋਇਆ ਅਲਰਟ ਦਿੱਤਾ ਹੋਇਆ, ਹਾਂ ਸਤਾਰਾਂ ਰਾਜੋ ਮੈਂ ਨੱਬੇ ਦੀ ਸਪੀਡ ਨਾਲ ਹਵਾ ਚੱਲਣੀ ਹੈ।
ਅੱਛਾ।
ਤੇ ਮੀਹ ਹਨੇਰੀ ਬਹੁਤ ਆਣੀ ਐ।
ਅੱਜ ਤਾ ਮੀਹ ਪਿਆ ਨੀ।
ਛੇ ਤਰੀਕ ਦਾ ਕਿਹਾ ਉਹਨਾਂ ਨੇ ਯਾਰ
ਛੇ ਤਰੀਕ ਦਾ ਚੱਲ ਪੈ ਜਾ ਵਧੀਆ ਹੋਰ ਪੈ ਜੈ ਮੀਹ
ਵਗੈਰਾ ਸਾਰਾ ਕੁਝ ਦੱਸਿਆ ਹੋਇਆ।
ਅੱਛਾ
ਹਾਂ। ਉਹ ਜਿਹੜੇ ਡੇਲੀ ਅਪਡੇਟ ਆਦੇ ਆ ਨਾ ਉਹ ਚ ਆਇਆ ਹੋਇਆ।
ਹੂੰ
ਹੂੰ
ਕਿਆ
ਡੇਲੀ ਅਪਡੇਟ ਚ ਆਇਆ ਹੋਇਆ।
ਚ ਚੱਲ ਵਧੀਆ ਪੈ ਜਾਵੇ।
ਹੂੰ
ਕਿਹੜਾ ਵਾਰਡ ਨੰਬਰ ਤੇਰਾਂ ਤੇ ਪਤਾ ਨ ਹੈ ਪਤਾ ਨਾਮ ਕਹਿ ਸੀ
ਉਹ ਕਲਾ ਜਿੱਤਿਆ
ਅੱਛਾ ਪਤਾ ਨੀ ਵੀਰੇ ਮੈਂਨੂੰ ਤਾਂ ਪਤਾ ਨੀ
ਜਿਹੜਾ ਇੱਥੇ ਨੀ ਖੁਲਿਆ ਆਪਣਾ ਕੀ ਕਹਿੰਦੇ ਆ ਟੈਂਕੀ ਦੀ ਮਾਰਕੀਟ ਆ ਉਹਦੇ ਵਿੱਚ ਹਸਪਤਾਲ ਨੀ ਖੁਲਿਆ
ਉਹ ਆਪਣਾ ਹਾਂ ਹਾਂ
ਕਹਿੰਦੇ ਉਹ ਡਾਕਟਰ ਬੜੇ ਵਧੀਆ ਨੇ ਉਹ
ਅੱਛਾ
ਹਾਂ ਬ੍ਰਦਰ ਦਾ ਪੀਜੀ ਆਈ ਤੋਂ ਟ੍ਰੀਟਮੈਂਟ ਚੱਲਦਾ ਪਿਆ ਸੀਗਾ ਉਹ ਦਵਾਈ ਦੇ ਦਿੰਦੇ ਸੀ ਪਰ ਉਹਨੂੰ ਨਾ ਨੀਂਦ ਨਹੀਂ ਸੀ ਆਉਂਦੀ ਨਾ ਰਾਤ ਨੂੰ ਤ ਆਉਂਦਾ ਸੀ ਨਾ ਦਿਨ ਚ ਉਹਨਾਂ ਨੇ ਸਾਰੀਆਂ ਰਿਪੋਰਟਾਂ ਪੂਰੇ ਡਾਕਟਰ ਨੂੰ ਦਿਖਾਈਆਂ ਉਹਨੇ ਦਵਾਈ ਸ਼ੁਰੂ ਕੀਤੀ ਬ੍ਰਦਰ ਨੂੰ ਨ ਜਾਣ ਲੱਗ ਗ ਤਿੰਨ ਚਾਰ ਘੰਟੇ ਰਾਤ
ਫਲਣੀ ਦੇ
ਹਾਂ
ਵਧੀਆ ਦਾ ਡਾਕਟਰ ਹੈ
ਡਾਕਟਰ ਐਮ ਬੀ ਬੀ ਐਸ ਹੈ ਵਧੀਆ ਨੇ
ਕਿੰਨੇ ਕੁ ਇੱਕ ਦੋ ਹੋਣੇ
ਪਤਾ ਨੀ ਮੈਂ ਨੀ ਗਿਆ ਹੈਗਾ
ਬ੍ਰਦਰ ਦਸਦੇ ਸੀ
ਹਾਂ ਬ੍ਰਦਰ ਜਾ ਕੇ ਆਇਆ ਸੀ ਦਵਾਈ ਦਵਾਈ ਲੈ ਕੇ
ਅੱਛਾ
ਬਢੀ ਮੰਮੀ ਉਥੇ ਓਥੇ ਦਵਾਈ ਵੀ ਫਰੀ ਆ ਰਿਪੋਰਟਾਂ ਵੀ ਫ੍ਰਰੀ ਆ ਟੈਸਟ ਵੀ ਫਰੀ ਆ
ਅੱਛਾ ਰਿਪੋਰਟਾਂ ਵੀ ਫਰੀ ਹੈ ਟੈਸਟ ਵੀ ਫਰੀ ਹੈ
ਹ ਕੱਲ ਤਾਂ ਛੁੱਟੀ ਆ ਮੈਂ ਕਿਹਾ ਮੰਮੀ ਨੂੰ ਨਾ ਦੇਖ ਲੀਆਈਏ
ਹੈਂ
ਮੰਮੀ ਨਾਲ ਖ
ਨਾ ਨਾ ਮੰਮੀ ਜੋ ਇਹ ਇੰਨੇ ਜੋਗੇ ਨਹੀਂ ਹੁੰਦੇ ਇਹਦਾ ਬਸ ਉਹੀ ਹੇ ਰਟੀਆਂ ਵਾਲੇ ਹੁੰਦੇ ਆ
ਹੋ ਯਾਰ ਨਹੀਂ ਯਾਰ ਬ੍ਰਦਰ ਸੋਨ ਦਾ ਤਾਂ ਉਹਨਾ ਨੇ ਕਿਥੇ ਉਹਨੂੰ ਨੀਂਦ ਨ ਸੀ ਆਉਂਦੀ ਓਦੇ ਹੱਥ ਪੈਰ ਸੁੱਜੇ ਰਹਿੰਦੇ ਸੀ ਪੀਜੀ ਆਈ ਵਾਲੇ ਤੋਂ ਵੀ ਨ ਲੋਟ ਆਉਂਦਾ ਸੀ ਉਹ
ਉਹ ਤਾਂ ਲੀਵਰ ਸੀਰੋ ਸਾਨੂੰ ਦੀ
ਹ ਬਸ ਬਹੁਤ ਔਖਾ ਕੁੜੀ
ਡੇਲੀ ਦਵਾਈ ਖਾਂਦੇ ਫੇਰ ਹੈ ਪੂਰੀ ਘਟਨਾ ਹੋਰ ਵਧੀਆ
ਜਿਵੇਂ ਛੋਲੇ ਫਿਲਮ ਚ ਛੋਟੇ ਛੋਟੇ ਜਵਾਕ ਫਿਰਦੇ ਉਹ ਤਾਂ ਹੁਣ ਜ ਏਨ ਜਵਾਨ ਹੋ ਗਿਆ
ਹਾਂ ਉਹ ਤਾਂ ਹੈ ਹੀ ਹੈ ਜਿਹੜੇ ਬੂੜੇ ਬਾੜੇ ਤਾਂ ਮਰਲੇ ਹੋਨੇ ਫੇਰ
ਹਾ ਮਰ ਮੁਰ ਲੈ ਹੋਣੇ ਆ ਸਹੀ ਗੱਲ ਏ
ਫਿਲਮ ਹੈ ਤੀਹ ਚਾਲੀ ਸਾਲ ਈ ਪੁਰਾਣੀ ਹੋਣੀ ਹੈ
ਸਾਰੇ ਹੁਣ ਵੀ ਐ ਲਗ
ਹਮ ਪੁਰਾਣੀ ਫਿਲਮਾਂ ਯਾਰ ਕੋਈ ਵੀ ਦੇਖ ਲੈ ਮੋਨੂੰ ਸਾਰੇ ਹੀ ਵਧੀਆ ਸਟੋਰੀ ਬਣਦੀ ਮਤਲਬ ਕੋਈ
ਹਾਂ ਕੋਈ ਮਤਲਬ ਹੈ
ਮਤਲਬ ਹੈ ਨਾ ਤਾਂ
ਨਾਲੇ ਅੱਜ ਕੱਲ੍ਹ ਦੀਆ ਡੱਕ ਟੱਕ ਟੱਕ ਟੱਕ ਜੇ
ਅ ਧੂਰੰਦਰ ਟੂ ਦੇਖਲੀ
ਹਾਂ ਕਦ ਦੀ
ਹੈਂ ਹਾਂ ਐਸ ਡੀ ਮੂਵੀ ਤੇ ਵੀ ਆਈ ਹੋਈ ਸੀ
ਉਹ ਅਵਾਜ਼ ਘੱਟ ਕਰੀ ਅੱਛਾ ਬੇਡੂ ਐਪ ਹੁੰਦੀ ਨਾ ਇਕ
ਐਸ ਡੀ ਮੂਵੀ ਭਰ ਲਏ ਯਾਰ ਕਰੋਮ ਦੇ ਵਿੱਚ ਉਹਦੇ ਵਿੱਚ ਸਾਰੀਆਂ ਮੂਵੀਆਂ ਨਿਕਲ ਆਂਦੀਆਂ ਡਾਊਨਲੋਡ ਹੋ ਜਾਂਦੀਆਂ ਨੇ ਐੱਸ ਡੀ
ਐੱਸ ਡੀ ਚ
ਐਸ ਡੀ ਮੂਵੀਜ਼ ਲਿਖ ਕੇ ਸਰਚ ਕਰ ਓਥੇ ਐਪ ਖੁੱਲ੍ਹ ਜਾਂਦਾ ਅੰਦਰੋਂ ਖੁਲ ਜਾਂਦਾ ਆਪਣੇ ਆਪ ਏ ਐਸ ਡੀ ਲਾ ਲੈ ਚਾਹੇ ਐਚ ਡੀ ਲਾ ਲੈ ਸਾਰਿਆਂ ਚ ਮੂਵੀਆਂ ਨੇ
ਇਹ ਸਾਈਟਾ ਹੈ ਅਛਾ ਜੀ ਠੀਕ ਆ ਫਿਰ ਤਾਂ ਇਹ ਜੇ ਹ ਅੱਜ ਕੱਲ ਲੋਕ ਥੀਏਟਰ ਥੀਯੁਟਰ ਜਾਣ ਤਾਂ ਘੱਟ ਗਏ ਕਿ ਨਹੀਂ ਘਰੇ ਦੇਖ
ਨਾ ਨਾ ਜਿਨੇ ਥੀਏਟਰ ਦਾ ਸਵਾਦ ਪਿਆ ਫਰੇ ਉਹ ਥੀਏਟਰ ਹੀ ਜਾਊਗਾ
ਹੂੰ
ਐ, ਤਾਂ ਹੁਣ ਮੋਬਾਇਲ ਰੀਚਾਰਜ ਵਾਲ ਜਾਂ ਦੁਕਾਨਾਂ ਤੇ ਕੋਈ ਜਾਵੇ ਨਾ, ਜੀ ਮੈਂ ਕਿਹਾ ਮੋਬਾਇਲਾਂ ਦੀਆਂ ਦੁਕਾਨਾਂ ਤਾਂ ਫੇਲ ਹੀ ਹੋ ਜਾਣ ਕਿਉਕਿ ਮੋਬਾਇਲ ਤੋਂ ਹੀ ਸਾਰਾ ਕੁਛ ਹੋ ਜਾਂਦਾ। ਅ ਚੱਲੀ ਜਾਂਦਾ ਸਭ ਕੁਛ
ਰੱਬ ਨੇ ਇਨਾ ਵਿਚਕਰਾ ਕਰਿਆ ਹੋਇਆ ਪਰ ਜਿੱਦਣ ਦਾ ਹੁਣ ਨਲਾਈਨ ਸ਼ੋਪਿੰਗ ਹੋਣ ਲੱਗੀ ਨਾ, ਦੁਕਾਨਦਾਰਾਂ ਨੂੰ ਫ਼ਰਕ ਬਹੁਤ ਪੈ ਗਿਆ।
ਹੂੰ।
ਇਹਨਾਂ ਕੰਮ ਬਹੁਤ ਰਹਿ ਗਿਆ। ਮਤਲਬ ਤੀਹ ਚਾਲੀ ਪ੍ਰਸੈਂਟ
ਯਾਰ ਜਿਹੜਾ ਦੋਨਾਂ ਕੋ ਸਟੂਡੀਓ ਇਹਨੇ ਜਮਾਂ ਹੀ ਖਿੱਚ ਲੈਣਾ ਕੰਮ ਵਰਾਇਟੀ ਬੜੀ ਜ਼ਬਰਦਸਤ ਪੂਰੀ ਮਾਰਕੀਟ ਚ ਨਹੀਂ ਆਉਣੀ
ਵਿਸ਼ਾਲ ਮੇਗਾ ਮੋਲ ਦੇ ਨਾਲ ਬਿਲਕੁਲ ਹਨਾ।
ਜਿਹੜਾ ਵਿਸ਼ਾਲ ਤੇ ਦੂਜੇ ਪਾਸੇ ਵੀਡੂ ਹੈ। ਵਿਸ਼ਾਲ ਦੇ ਇੱਧਰਲੇ ਪਾਸੇ ਉਹ ਹੈ।
ਅੱਛਾ।
ਵਿਸ਼ਾਲ ਤੇ ਜਿਹੜਾ ਵੀਟੂ ਆ, ਉਹਨਾਂ ਨੂੰ ਦੋਨਾਂ ਨੂੰ ਇਕੱਠਿਆ ਕਰਕੇ ਏਡਾ ਚੌੜਾ ਬਣਿਆ ਹੋਇਆ ਉਹ ਹਮ।
ਹ
ਪਾਰਕਿੰਗ ਵੀ ਬੜੀ ਜਬਰਦਸਤ ਹੈ ਯਾਰ
ਲੋਕ ਲੱਗੇ ਹੋ ਸ਼ੋਪਿੰਗ ਆ ਕਰਨਾ ਫਟਾਫਟ ਨਵਾਂ, ਨਵਾਂ ਦਾ ਹੁੰਦਾ। ਸਹੀ ਹੈ। ਉਸ ਤੋਂ ਬਾਅਦ ਇਕੱਤੀ ਤਰੀਕ ਹੂਦੀ ਨੂੰ ਹੀ ਜਿਹੜੇ ਬਿਕਰ ਮਜੀਠੀਆ ਨੇ ਉਹ ਮਜੀਠਾ ਥਾਣੇ ਪਹੁੰਚਦੇ ਨੇ ਔਰ ਜੋਗਨਪ੍ਰੀਤ ਨੂੰ ਉੱਥੇ ਲੱਭਣ ਦੀ ਕੋਸ਼ਿਸ਼ ਕਰਦੇ ਨੇ ਉਹ ਵੀਡੀਓ ਬਹੁਤ ਵਾਇਰਲ ਹੋਇਆ ਸੀ। ਜੋਗਨਪ੍ਰੀਤ
ਕਰਨ ਆ ਗਈ ਤੈਨੂੰ
ਹੈਂ।
ਧੰਨਵਾ ਆ ਗਿਆ਼।
ਕੌਣ।
ਚੱਲ ਮੇਰੀ ਧਨੋ
ਅੱਛਾ ਕਿਨਾ ਬਹੁਤ ਵਧੀਆ।
ਹਮ। ਉਹ ਵਾਲਾ ਸੀਨ ਆ ਰਿਹਾ ਜਦੋਂ ਸ਼ਿਪ ਨਾਥ ਦੇ ਪਿੱਛੇ ਖੜ ਕੇ ਅਨਾਸਮੈਂਟ ਕਰਦਾ ਹੁੰਦਾ ਅਮਿਤਾਬ ਬੱਚਨ ਫੜ ਕੇ ਪਿੱਛੇ ਲੈ ਆਦਾ।
ਕਰਵਾਉਣ ਦੇ ਇਲਜ਼ਾਮ ਨੇ ਇਸ ਤਰੀਕੇ ਦੇ ਨਾਲ ਐਲੀਕੇਸ਼ਨ।
ਸ਼ਾਮ ਨੂੰ ਘੁੰਮ, ਘੁੰਮ ਆਏ। ਘਰ ਮਾੜਾ ਮੋਟਾ ਜਾ ਕੇ ਘਰੇ ਵੜ ਜਾਂਦਾ।
ਥੇ ਯਾਰ ਮੈਨੂੰ ਵੀ ਥਾਕਿ ਦੇ ਟਾਈਮੇ ਲੱਗਦਾ ਹੁਣ ਅਸੀਂ।
ਉਹ ਯਾਰ ਥੱਕਣ ਆਲੀ ਉਮਰ ਹੈ ਹਜੇ, ਤੇਰੀ ਇਹ ਤੂੰ ਹੁਣੇ ਥੱਕੀ ਜਾਦਾ ਯਾਰ ਮੈਨੂੰ ਦੱਸ ਕਿੱਥੇ ਜਾਣਾ। ਐਂਟੀ ਕਲਰ ਗਲਾਸ ਨੋ ਲਗਾਉਂਦਾ ਤੂੰ ਫੇਰ ਅੱਖਾ ਤਾਂ ਆਪ ਹੀ ਥੱਕਣੀ ਆ।
ਅਤੇ ਹਸ ਨਹੀਂ ਪੈਂਦਾ ਕੋਈ,
ਆਈਸ ਸਾਈਡ ਤੇ ਅਸਰ ਨੀ ਪੈਂਦਾ ਨਾਲੇ ਅੱਖਾਂ ਤੇ ਲੈ ਰਹਿੰਦੀਆਂ ਨੇ ਲਾਈਟਾਂ ਨੀ ਪੈਂਦੀਆਂ ਅੱਖਾਂ ਦੀਆਂ ਕੰਪਿਊਟਰ ਦੀਆਂ।
ਕਿੰਨੀ ਕੁ ਬਨ ਜਾਂਦੀ ਹੈ। ਭਤੀਜਾ ਬਣਾਦਾ ਉਰੇ,
ਹਾਂ, ਉਹ ਵੀ ਬਣਾ ਪਰ ਉਹਦਾ ਤੈਨੂੰ ਰੇਟ ਠੋਕ ਕੇ ਲਊਗਾ, ਉਹਦੇ ਰੋਟ ਰੇਟ ਵਾਈ ਤੇਜ ਆ।
ਚੱਲ ਲੋੜ ਪਈ ਤਾ ਤੇਤੋ ਬਣਾ ਲੂੰਗਾ ਨਾ,
ਹਾਂ ਕੋਈ ਨੀ ਕੋਈ ਗੱਲ ਨੀ ਓਕੇ, ਸਾਨੂੰ ਯਾਰ ਮੈਂ ਆਪਣੇ ਦੋਸਤ ਨੂੰ ਭੇਜਿਆ ਸੀਗਾ, ਅਠਾਰਾਂ ਸੌ ਦੀਆਂ ਕਠੋਲ ਸੀ ਉਹਨੂੰ ਉਹ ਤੇ ਯਾਰ,
ਲਿਹਾਜ ਕਹਿੰਦਾ,
ਹੁਣ ਮੈਂ ਕਹਿ ਵੀ ਨੀ ਸਕਦਾ ਭਤੀਜੇ ਨੂੰ,
ਨਾਲੇ ਪਤਾ ਕੀਆ ਹੈ, ਤੇਰਾ ਰੈਫਰੈਂਸ ਵੀ ਚਾਚੇ ਤੱਕ ਕੇ ਨਹੀਂ ਮਾੜੀ ਮੋਟੀ ਲਿਆਤ ਕਰਨੀ ਚਾਹੀਦੀ ਜਾਦੀ ਹੈ ਕੇ ਨਹੀਂ।
ਨਾ, ਤਾਂ ਹੁਣ ਸ਼ੀਸ਼ੇ ਵੀ ਵਧੀਆ ਪਾ ਕੇ ਦਿੱਤੇ ਸੀ।
ਚਲੋ, ਜਾਇਜ਼ਾ ਲੈ ਲਓ ਨਾਜਾਇਜ਼ ਨਾ ਕਰੋ ਕਿ ਨਹੀਂ।
ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਸਟਾਰਟਿੰਗ ਚ ਹਲੇ ਨੋਰਮਲ ਬਣਾਈ।
ਹਾਂ-ਹਾਂ,
ਉਨੇ ਪਹਿਲਾਂ ਹੀ ਵਧੀਆ ਬਣਾ ਤੀ ਉਹਦੀ।
ਅੱਛਾ,
ਉਹ ਤੋਂ ਬਾਅਦ ਹੁਣ ਇੱਕ ਐਨਕ ਮੇਰੇ ਕੋਲੋਂ ਬਣਾ ਕੇ ਗਿਆ ਉਹੋ ਹੂੰ,
ਨਾਲ ਮਸ਼ਹੂਰ ਯੂਟਿਊਬਰ ਜੋਤੀ ਵਾ ਨੂੰ ਪੰਜਾਬ
ਤਾ ਮੈਂ ਉੱਥੋਂ ਇੰਨੇ ਨੀ ਬਣਾਈ ਹੈ, ਉਰੇ ਮੇਰੀ ਇਨੇ ਦੀ ਇੰਨੀ ਵਧੀਆ ਬਣ ਗਈ।
ਉਹਨੂੰ ਵੀ ਪਤਾ ਕਿਆ ਕੀ ਅਗਲਾ ਇੱਕ ਵਾਰੀ ਰਗੜਾ ਖਾ ਲੈਂਦਾ ਵੀ ਮੁੜਕੇ ਜਾਂਦਾ ਨੀ ਹੁੰਦਾ। ਨਹੀਂ ਇਹ ਗੱਲ ਹੁੰਦੀ ਹੈ, ਲੱਗਦਾ ਤਾ ਠੱਗ ਲਿਆ ਉਨੇ,
ਸਰੰਹਦ ਦਾ ਹਿਸਾਬ ਕਿਤਾਬ ਦੇਖਿਆ ਉੱਥੇ ਲਟੇਰੇ ਬਹੁਤ ਹੈ।
ਸਰੰਹਦ ਚ ਹਾਂ। ਸਰਹੰਦ ਹਰੇਕ ਚੀਜ਼ ਮਹਿੰਗੀ ਐ ਆਪਣੀ, ਬਹੁਤ ਬੁਰਾ ਹਾਲ ਐ। ਹਾਜੀ ਸਰਹੰਦਾਂ ਨਾਲੋਂ ਰਾਜ ਪਰਾ ਮਨ ਠੀ ਲੱਗਿਆ ਸ ਪੂਰਾ ਫੇਰੀਤਾ ਮਾੜਾ ਮੋਟਾ ਹੈ ਨਾ
ਨਹੀਂ
ਅੱਛਾ
ਰਾਜਪੁਰਸ
ਅੱਛਾ
ਹਮ
ਲੁਧਿਆਣਾ ਠੀਕ ਹੈ ਸਸਤਾ ਹੈਨਾ
ਉਹ ਤਾਂ ਫੇਰ ਹੈਹੀ
ਠੀਕ ਹੈ ਅੱਛ ਪੰਦਰ ਸ ਸਾਰੇ ਉੱਥੋਂ ਲੈ ਲੈੇ ਜਿਦੇ ਸਾਰੇ ਉੱਥੇ ਸ਼ੋਪਿੰਗ ਕਰਦੇ ਏ
ਹੋਰ ਅਕਾਲ ਮਾੜ ੜ ਬੜ ਜਾਂ ਜਾਂਦਾ
ਕਾਲ ਮਾਰਕਿਟ ਵੀ ਉੱਥੇ ਚੋੜਾਂ ਬਾਜ਼ਾਰ ਚ ਕ ਨਹੀਂ ਬੱਚੇ ਪੈਂ ਜਾਂਦੀ ਕਾਲਾ ਮਰ ਪਰਮਾਰਥ ਵੀ
ਹਮ
ਬੰਦਾ ਉਹਦੇ ਨਾਲ ਉੱਥੇ ਜਾਇਆਵੇ ਸਾਲ ਚ ਕਿ ਕਿਹੜਾ ਲਾਇਆ ਵਾ ਪਸੇਜਰ ਚਲੇ ਜਾਵੇ ਵੀ ਲੱਗਦੇ ਸ਼ਾਮ ਨੂੰ ਘੁੰਮ ਫਿਰ ਕੇ ਆਇ ਜਾਂ ਗਿਆ ਉਹ ਨਾਲੇ ਘੁੰਮ ਪੈਂਦਾ ਬੰਦਾ
ਏ ਤਾਂ ਹੈ
ਨੜੀ ਸ਼ੋਪਿੰਗ ਕਰੀ ਦਿੰਦਾ ਇਥੇ ਇਥੇ ਲੜਾਈ ਕਰਾਨ ਨਾਲੋ
ਹਮ
ਉਹ ਤਾਂ ਕੱਪੜੇ ਬਹੁਤ ਮਹਿੰਗਾ ਦੱਸਦੇ ਆ ਮਾੜੀ ਚ ਸ਼ਰਟ ਲੈਂਦਾ ਰਹਿ ਪੰਜ ਛੇ ਸੌ ਘੱਟ ਤਾਂ ਕੋਈ ਹੈ ਹੀ ਨਹੀਂ ਸਟਾਰਟਿੰਗ ਹੈ ਮਤਲਬ ਪੰਜਛੇ ਸੌ ਤੋਂ
ਉਹ ਤਾਂ ਗੱਲ ਹੈ ਰ ਬਹੁਤਿਆਦਾ ਚੱਲ ਠੀਕ ਏ